ਸ ਸ਼੍ਰੀ ਕਾਲ ਜਾਲ ਜੀ।
ਵਧੀਆਂ ਜੀ ਵਧੀਆਂ ਤੁਸੀਂ ਸੁਣਾਓ?
ਠੀਕ-ਠੀਕ ਯਾਰ ਕੀ ਕਰਦੇ?
ਬਸ ਸਬਜ਼ੀ ਸੁਬਜੀ ਬਣਾ ਰੀ ਸੀ, ਲੰਚ ਵਾਸਤੇ ਹਾਂਜੀ।
ਹੋਰ ਦੱਸੋ?
ਵਧੀਆਂ ਜੀ।
ਹੂੰ। ਅੱਛਾ ਜੀ ਤੁਹਾਨੂੰ ਪਤਾ ਆਪਣੀ ਜ਼ਿੰਦਗੀ ਵਿੱਚ ਪੈਸੇ ਦੀ ਕੀ ਮਹੱਤਤਾ ਹੈਗੀ ਆ।
ਬਹੁਤ ਹੈਗੀ ਜੀ ਦੇਖੋ ਹਰ ਸਮਾਨ ਈ, ਹਰ ਚੀਜ਼ ਈ ਪੈਸੇ ਤੇ ਆਂਦੀ ਹੈਗੀ ਅਗਰ ਪੈਸਾ ਹੈਗਾ ਤੋਂ ਈ ਆ ਆਵੇਗਾ।
ਹਾਂਜੀ-ਹਾਂਜੀ ਪੈਸਾ ਈ ਹਾਡੀ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਵਾ।
ਬਿਲਕੁੱਲ ਜੀ ਬਿਲਕੁੱਲ।
ਹਨਾ ਵਿੱਚ ਹਰ ਵਿਅਕਤੀ ਚਾਹੁੰਦਾ ਕਿ ਉਦੇ ਹਾਲਾਤ ਜੇੜੇ ਓ ਮਜ਼ਬੂਤ ਹੋਣ। ਪਰ ਸਿਰਫ਼ ਪੈਸਾ ਕਮਾਉਣਾ ਨਈ ਉਨੂੰ ਸਮਝਦਾਰੀ ਨਾ ਵਰਤਣਾ ਤੇ ਸਈ ਜਗਾ 'ਤੇ ਖ਼ਰਚ ਵੀ ਕਰਨਾ ਆਉਣਾ ਚਾਈਦਾ ਵਾ।
ਹਾਂਜੀ ਬਿਲਕੁੱਲ ਸਭ ਤੋਂ ਵੱਡੀ ਬਾਤ ਹੈਗੀ ਜੀ ਏਹੀ।
ਹਾਂਜੀ ਹੁਣ ਜਿੱਦਾਂ ਆਪਾਂ ਵੇਖਦੇ ਆ ਕਈ ਲੋਕ ਬਹੁ ਸਾਰਾ ਪੈਸਾ ਕਮਾਉਂਦੇ ਆ ਪਰ ਮਹੀਨੇ ਦੇ ਅੰਤ ਵਿੱਚ ਉਨਾਂ ਕੋ ਕੁਛ ਵੀ ਨੀ ਬਚਦਾ।
ਹਾਂਜੀ-ਹਾਂਜੀ।
ਹਨਾ ਦੂਜੇ ਪਾਸੇ ਕੁਝ ਲੋਕ ਓ ਹੁੰਦੇ ਆ ਜੇੜੇ ਘੱਟ ਕਮਾਈ ਕਰਦੇ ਆ ਪਰ ਫੇਰ ਵੀ ਓ ਆਪਣਾ ਘਰ ਤਰੀ ਕੇ ਨਾ ਚਲਾਉਂਦੇ ਆ। ਤੇ ਓ ਭਵਿੱਖ ਲਈ ਵੀ ਬੱਚਤ ਕਰਕੇ ਰੱਖਦੇ ਆ, ਹਾਂਜੀ।
ਓ ਤਰੀਕੇ ਨਾਲ ਖਰਚ ਕਰਦੇ ਨੇ ਨਾ ਪੈਸੇ ਨੂੰ, ਹਾਂਜੀ।
ਹਾਂਜੀ।
ਸਾਡੇ ਜੇੜੇ, ਹਾਂਜੀ।
ਪੈਸੇ ਬਚਾਉਣ ਦਾ ਸਭ ਤੋਂ ਵੱਡਾ ਫਾਇਦਾ ਏ ਆ ਕਿ ਸਾਨੂੰ ਸਾਡੇ ਭਵਿੱਖ ਨੂੰ ਸੁਰੱਖਿਅਤ ਕਰਦਾ ਵਾ।
ਬਿਲਕੁੱਲ ਜੀ ਬਿਲਕੁੱਲ।
ਵੀ ਵਿੱਚ ਕਦੋਂ ਕੋਈ ਕੇੜੀ ਮੁਸ਼ਕਿਲ ਆਜੇ ਕੁਛ ਪਤਾ ਨੀ ਹੁੰਦਾ।
ਪਤਾ ਨੀ ਚੱਲਦਾ ਜੀ ਬਿਲਕੁੱਲ ਜੀ।
ਹਾਂਜੀ। ਕਈ ਵਾਰੀ ਕਈ ਬਿਮਾਰੀ ਹੋਜੇ, ਕੋਈ ਹਾਦਸਾ ਕਈ ਵਾਰ ਸਾਡੀਆਂ ਨੌਕਰੀਆਂ ਈ ਚੱਲ ਜਾਂਦੀਆਂ। ਤੇ ਉਦੇ ਕਰਕੇ ਜੇ ਸਾਡੇ ਕੋਲ ਪੈਸਾ ਹੋਵੇ ਤੇ ਓ ਸਾਡਾ ਸਹਾਰਾ ਬਣਦਾ ਵਾ।
ਬਿਲਕੁੱਲ ਜੀ ਬਿਲਕੁੱਲ।
ਹਾਂਜੀ।
ਪੈਸਾ ਸਾਡੇ ਔਖੇ ਵੇਲੇ ਬੋਤ ਕੰਮ ਆਂਦਾ ਹੈਗਾ।
ਹਾਂਜੀ।
ਤੇ ਸਾਨੂੰ ਵੀ ਨਾ ਛੋਟੀ-ਛੋਟੀ ਬੱਚਤ ਕਰ ਲੈਣੀ ਚਾਈਦੀ ਹੈਗੀ।
ਹਾਂਜੀ।
ਜਿਵੇਂ ਕਈ ਕਰ ਵਾਰ ਜੇੜੇ ਸੈਲਰੀ ਜਾਂ ਦਾਵੇ ਸਾਡੀ ਤੇ ਆਪਾਂ ਥੋੜਾ ਜਾ ਬਜਟ ਬਣਾ ਲਈ ਏ। ਜੇ ਆਪਾਂ ਇਤਨੇ ਸੇਵਿੰਗ ਕਰਨੇ ਤੇ ਦੇਖੋ ਜੋ ਰੂਟੀਨ ਦੇ ਖ਼ਰਚੇ ਹੋਣਗੇ ਓ ਤੋਂ ਹੋਣਗੇ ਈ। ਥੋੜਾ-ਥੋੜਾ ਆਪਾਂ ਰੱਖ ਲਈਏ ਕਿ ਮੰਨ ਲੋ ਆਪਾਂ ਦੋ ਹਜ਼ਾਰ ਪੰਜ ਹਜ਼ਾਰ ਜਿਹੜੇ ਵੀ ਹੈਗੇ ਆ ਆਪਾਂ ਜਿੱਤਨੀ ਕਰ ਸਕਦੇ ਹੈਗੇ ਆ ਆਪਾਂ ਨੂੰ ਸੇਵਿੰਗ ਜ਼ਰੂਰ ਕਰਨੀ ਚਾਹੀਦੀ ਹੈਗੀ।
ਹਾਂਜੀ-ਹਾਂਜੀ, ਜਿਹੜੇ ਵਿਦਿਆਰਥੀ ਹੈਗੇ ਉਹਨਾਂ ਲਈ ਵੀ ਉਹਨਾਂ ਨੂੰ ਵੀ ਬੱਚਤ ਕਰਨ ਦੀ ਆਦਤ ਹੋਣੀ ਚਾਹੀਦੀ ਆ, ਕਿਉਂਕਿ ਜੇ ਉਹ ਛੋਟੀ ਉਮਰ ਤੋਂ ਹੀ ਆਪਣੀ ਜੇਬ ਖਰਚ ਵਿੱਚ ਥੋੜੇ ਬਹੁਤੇ ਪੈਸੇ ਕਮਾਉਣੇ ਸ਼ੁਰੂ ਕਰਦੇ ਨੇ ਨਾ। ਤੇ ਉਹ ਵੀ ਜ਼ਿੰਮੇਵਾਰ ਬਣਦੇ ਆ ਅਤੇ ਉਹਨਾਂ ਨੂੰ ਵੀ ਪੈਸੇ ਦੀ ਕਦਰ ਸਮਝ ਆਉਂਦੀ ਐ।
ਬਿਲਕੁਲ ਜੀ ਬਿਲਕੁਲ, ਕਈ ਲੋਕੀ ਨਾ ਹਾਂਜੀ।
ਕਈ ਹੁੰਦੇ ਆ ਮੁੰਡੇ ਕੁੜੀਆਂ ਬਸ ਖਾਣ ਪੀਣ 'ਚ ਪੈਸਾ ਖ਼ਰਾਬ ਕਰ ਦਿੰਦੇ ਆ ਫਾਲਤੂ।
ਹਾਂਜੀ ਫਾਲਤੂ ਦੇ, ਬਿਲਕੁਲ ਜੀ, ਹਾਂਜੀ।
ਫਿਰ ਬਚਦਾ ਨੀ ਪੈਸਾ,
ਬਿਲਕੁਲ ਜੀ ਬਿਲਕੁਲ ਉਹ ਤਾਂ ਵੇਸਟਜ ਹੀ ਹੈਗਾ ਨਾ ਜੀ, ਪੈਸੇ ਦਾ ਦੇਖੋ ਕਦਰ ਕਰਨੀ। ਚਾਹੀਦੀ ਉਹਨਾਂ ਨੂੰ ਵੀ ਦੇਖੋ ਸਾਡੇ ਪੇਰੈਂਟਸ ਕਿਵੇਂ ਕਿਵੇਂ ਕਮਾਦੇ ਹੈਗੇ, ਕਿੰਨੀ ਮਿਹਨਤ ਕਰਦੇ ਹੈਗੇ ਉਹ ਵੀ, ਉਹਨਾਂ ਦੀ ਦੇਖੋ ਅੱਜ ਕੱਲ ਖਰਚੇ ਕਿੰਨੇ ਵਧੇ ਨੇ ਫੀਸਾਂ ਦੇਖੋ। ਫੇਰ ਤੁਸੀਂ ਸਕੂਲ ਦੀਆਂ ਕਿੰਨੀ-ਕਿੰਨੀ ਜ਼ਿਆਦਾ ਹੈਗੀ ਆ ਜੀ, ਘਰ ਦੀ ਸਬਜੀ ਸਭ ਦੇ ਲੋਨ ਤੇ ਬਣੇ ਹੋਏ ਹੁੰਦੇ ਨੇ। ਘਰ ਦੀ ਏਮ ਆਈ ਹੁੰਦੀ ਐ, ਗੱਡੀਆਂ ਵੀ ਕਈਆਂ ਨੇ ਲਈ ਹੋਈ ਐ ਉਹਨਾਂ ਦੀ ਹੁੰਦੀ ਐ ਤੇ ਮਤਲਬ ਨਾ ਬਜਟ ਇੱਕ ਖ਼ਰਾਬ ਜਿਹਾ ਹੋ ਜਾਂਦਾ ਹੈਗਾ, ਅਗਰ ਆਪਾਂ ਇੱਕ ਟਾਰਗੇਟ ਬਣਾ ਕੇ ਚਲੀਏ ਨਾ ਕਿ ਆਪਾਂ ਇਹ ਚੀਜ਼ ਫੇਰ ਹੀ ਲਵਾਂਗੇ ਜਦ ਪਿਛਲਾ ਸਾਡਾ ਨਿਬੜ ਜੂਗਾ।
ਹਾਂਜੀ ਬਿਲਕੁਲ ਜੀ ਪੈਸੇ ਦੀ ਬੱਚਤ ਕਰਨੀ ਤਾਂ ਬਹੁਤ ਜ਼ਰੂਰੀ ਐ ਜਿੱਥੇ ਸਾਨੂੰ ਲੋੜ ਆ ਨਾ ਉੱਥੇ ਪੈਸਾ ਖਰਚ ਕਰਨਾ ਚਾਹੀਦਾ, ਬੇਲੋੜਾ ਪੈਸਾ ਨੀ ਖਰਚ ਕਰਨਾ ਚਾਹੀਦਾ।
ਬਿਲਕੁਲ-ਬਿਲਕੁਲ,
ਹੈਨਾ ਜੀ ਕੁਛ ਕਈ ਚੀਜ਼ਾਂ ਆਪਾਂ ਜਦੋਂ ਔਨਲਾਈਨ ਮੰਗਵਾ ਲੈਂਨੇ ਔ ਇੱਦਾਂ ਦੀਆਂ ਹੁੰਦੀਆਂ ਸਾਨੂੰ ਜਿਹੜੀ ਲੋੜ ਈ ਨੀ ਹੁੰਦੀ।
ਬਿਲਕੁਲ ਜੀ ਬਿਲਕੁਲ,
ਉਹ ਕੰਮ ਆਦੀਆਂ ਨੀ ਬਾਅਦ ਵਿੱਚ ਕਿਸੇ ਤੇ ਉਹ ਵੀ ਸਾਡੇ ਪੈਸੇ ਦੀ ਬਰਬਾਦੀ ਹੋ ਜਾਂਦੀ ਉਹਦੇ ਨਾਲ।
ਹਾਂਜੀ ਬਿਲਕੁਲ ਹੁੰਦੀ ਐ ਜੀ।
ਤੇ ਸਾਨੂੰ ਉਹੀ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਵਾ ਜਿਹੜੇ ਸਾਡੇ ਕੰਮ ਆਣ ਐਮੇ ਫਾਲਤੂ ਪੈਸਾ ਨੀ ਖਰਚ ਕਰਨਾ ਚਾਹੀਦਾ।
ਬਿਲਕੁਲ ਜੀ ਬਿਲਕੁਲ, ਬੱਚਿਆਂ ਨੂੰ ਵੀ ਦੇਖੋ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਦੱਸੋ ਤੁਸੀਂ ਸ਼ੁਰੂ ਤੋਂ ਈ ਇਹ ਗੁੱਲਕ ਲੈ ਕੇ ਦੇ ਦੋ, ਤੁਸੀਂ ਇਹਦੇ ਵਿੱਚ ਪੈਸੇ ਪਾਣੇ ਨੇ ਫੇਰ ਇੱਕ ਟਾਰਗੇਟ ਕਰਲੋ ਕਿ ਆਪਾਂ ਛੇ ਮਹੀਨੇ ਬਾਅਦ ਸਾਲ ਬਾਅਦ ਇਹਨੂੰ ਤੋੜਾਂਗੇ, ਤੇ ਦੇਖੋ ਜਿਹੜੇ ਤੁਸੀਂ ਕੋਈ ਵੀ ਤੁਸੀ ਟੋਆਏ ਆਪਣੀ ਪਸੰਦ ਦਾ ਲੈਣਾ ਚਾਹੁੰਦੇ ਹੋ ਉਹੋ ਲੈ ਲਓ, ਹਨਾ ਤੋ ਮਤਲਬ ਬੱਚਿਆਂ ਨੂੰ ਵੀ ਚੰਗਾ ਲੱਗੂਗਾ, ਅੱਛਾ ਲੱਗੂਗਾ ਨਾ ਤੇ ਪੇਰੈਂਟਸ ਨੂੰ ਵੀ ਜਿਹੜਾ ਏਦਾਂ ਹੋਊਗਾ ਕਿ ਚਲੋ ਸਾਡੇ ਬੱਚੇ ਸੇਵਿੰਗ ਕਰਨੀ ਸਿੱਖ ਗਏ ਨੇ ਹੁਣ।
ਹਾਂਜੀ ਬਿਲਕੁਲ ਕਈ ਵਾਰੀ ਕਈ ਟਾਈਮ ਏਦਾਂ ਦੇ ਹੁੰਦੇ ਕਿ ਪੇਰੈਂਟਸ ਕੋਲ ਕੋਈ ਪੈਸਾ ਨੀ ਹੁੰਦਾ।
ਬਿਲਕੁਲ ਜੀ ਬਿਲਕੁਲ,
ਅਗਰ ਬੱਚਿਆਂ ਨੂੰ ਦੀ ਕੋਈ ਚੀਜ਼ ਲੈਣ ਨੂੰ ਦਿਲ ਕਰੇ ਤੇ ਚਲੋ ਪੇਰੈਂਟਸ ਉਹਨਾਂ ਨੂੰ ਉਹਨਾਂ ਦੇ ਪੈਸਿਆਂ ਨਾਲ ਈ ਦਵਾ ਸਕਦੀ ਆ।
ਬਿਲਕੁਲ ਜੀ ਬਿਲਕੁਲ, ਤੇ ਹੁਣ ਦਾ ਇਹ ਹੈਗਾ ਨਾ ਕਿ ਹਾਂਜੀ ਹਾਂਜੀ ਜਿਹੜੇ ਕਈ ਵਾਰੀ ਬੱਚੇ ਬੋਲ ਦਿੰਦੇ ਆ ਕਿ ਚੀਜ਼ਾਂ, ਟੋਆਏ ਕੋਈ ਲੈਣਾ ਹੈਗਾ ਤੇ ਬਟ ਤੇ ਉਹ ਨਾ ਬਹੁਤ ਮਹਿੰਗਾ ਹੁੰਦਾ ਹੈਗਾ।
ਹਾਂਜੀ,
ਹਨਾ ਤੋ ਆਪਾਂ ਬੱਚਿਆ ਨੂੰ ਆਖ ਸਕਦੇ ਕਿ ਤੁਸੀ ਇਹਨਾਂ ਨੂੰ ਸੇਵ ਕਰੋ ਪੈ ਤੇ ਜਦ ਤੁਹਾਡੇ ਕੋਲ ਹੋ ਜਾਵੇ ਤਾਂ ਤੁਸੀਂ ਲੈ ਸਕਦੇ ਓ।
ਜਿਵੇਂ ਸਾਡੇ ਕੋ ਪੈਸਾ ਅਸੀਂ ਜੋੜਿਆ ਹੋਊਗਾ। ਉਹਦੀ ਸੇਵਿੰਗ ਕਰਦੇ ਹੋਵਾਂਗੇ। ਤਾਂ ਸਾਨੂੰ ਕਰਜ਼ੇ ਲੈਣ ਦੀ ਵੀ ਲੋੜ ਘੱਟ ਪੈਂਦੀ ਹੈ। ਹਨਾ ਜੀ, ਮਨ ਨੂੰ ਵੀ ਖੁਸ਼ੀ ਹੁੰਦੀ ਆ ਕਿ ਸਾਡੇ ਕੋਲ ਪੈਸਾ ਹੈਗਾ ਵਾ।
ਬਿਲਕੁਲ ਜੀ ਬਿਲਕੁਲ। ਬਟ ਉਹ ਇਹੀ ਹੈਗਾ ਨਾ ਜੀ ਟਾਈਮ ਦਾ ਪਤਾ ਨੀ ਹੈਗਾ। ਹੁੰਦਾ ਤੇ ਜਿਹੜੀ ਬਿਮਾਰੀਆਂ ਕਈ ਵਾਰੀ ਲੱਗ ਜਾਂਦੀਆਂ ਨੇ। ਤੋਂ ਦੁਨੀਆਂ ਭਰ ਦਾ ਪੈਸਾ ਲੱਖੋ ਰੁਪਏ ਹੀ ਲੱਗ ਜਾਂਦੇ ਹੈਗੇ।
ਹਾਂਜੀ ਹੋਸਪਿਟਲਾਂ ਚ ਤੇ ਬਿਮਾਰੀ ਕੋਈ ਬਿਮਾਰ ਹੋ ਜਾਵੇ ਤੇ ਝਟ ਚ ਹੀ ਕਿੰਨੇ -ਕਿੰਨੇ ਪੈਸੇ ਬਣ ਜਾਂਦੇ ਆ।
ਹਾਂਜੀ ਉਹੀ ਹੈ ਨਾ ਤੋਂ ਆਪਾਂ ਸੇਵਿੰਗ ਕੀਤੀ ਹੋਵੇ ਤੋਂ ਸਾਨੂੰ ਫਾਇਦਾ ਹੋਊਗਾ ਫਿਰ।
ਹਾਂਜੀ -ਹਾਂਜੀ ਬਿਲਕੁਲ ਜੀ।
ਛੋਟੇ-ਛੋਟੇ ਦੇਖੋ ਜਿਹੜੇ ਹਾਂਜੀ।
ਹਾਂਜੀ ਕਈ ਵਾਰੀ ਕਈ ਪੈਸਾ ਬਚਾਉਣ ਦੇ ਕਈ ਵਾਰੀ ਨੁਕਸਾਨ ਵੀ ਹੋ ਜਾਂਦੇ ਆ ਜੇ ਘਰ ਸਿਰਫ ਅਸੀਂ ਹਰ ਵੇਲੇ ਬੱਚਤ ਹੀ ਕਰਦੇ ਰਹੀਏ। ਨਾ ਅਤੇ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਲੈ ਸਕਦੇ।
ਉਹੀ ਤੋਂ ਹੈਗਾ ਜੀ ਇੰਜੋਏਮੈਂਟ ਜੋ ਲਾਈਫ ਦਾ ਹਾਂਜੀ।
ਕੰਜੂਸ ਬਣ ਜਾਂਦੇ ਆ। ਕਿ ਅਸੀਂ ਬੱਚਤ ਕਰ ਲਈਏ। ਤੇ ਫਿਰ ਉਹਨਾਂ ਦੇ ਘਰ ਚ ਕਿੱਚ -ਕਿੱਚ ਕਿਚ ਕਿੱਚ -ਕਿੱਚ ਹੁੰਦੀ ਰਹਿੰਦੀ ਆ ਕਿ ਹਨਾ ਜਿਹੜੀ ਚੀਜ਼ ਦੀ ਲੋੜ ਆ ਕਈ ਉਹ ਵੀ ਨੀ ਖਰੀਦ ਦੇ ਜਦੋਂ।
ਹਾਂਜੀ ਨਹੀਂ ਤੁਹਾਡੇ ਕੋਲੋਂ ਜਿਹੜੇ ਪੈਸੇ ਹੈਗੇ। ਤੁਸੀਂ ਇਨਵੈਸਟ ਕਰ ਲਓ ਕੋਈ ਚੀਜ਼ ਇੱਦਾਂ ਦੀ ਲੈ ਲਓ ਜਿਹਦੇ ਮਤ ਤੁਹਾਨੂੰ ਫ਼ਾਇਦਾ ਹੋ ਜੇ ਜਿਹੜਾ ਗੋਲਡ ਹੋ ਹੋ ਗਿਆ। ਦੇਖੋ ਨਾ ਗੋਲਡ ਕਿੰਨਾ ਮਹਿੰਗਾ ਹੋ ਗਿਆ ਤੁਸੀਂ ਵੀ ਅੱਜ ਖਰੀਦੋ ਤੇ ਕੱਲ੍ਹ ਉਹਨੂੰ ਉਸਦੀ ਰੇਟ ਜੋ ਹੈਗਾ ਉਹ ਦੁੱਗਣਾ ਹੀ ਹੋਜੂਗਾ। ਆਪਾਂ ਕੀ ਕਰਦੇ ਮਹਿੰਗੇ -ਮਹਿੰਗੇ ਜਿਹੜੇ ਆਈਫੋਨ ਹੈਗੇ ਜੀ। ਇਹ ਲੈ ਲਵੋ ਜੀ ਇਹ ਲੈ ਲਵੋ ਜੀ ਲੇਕਿਨ ਉਹਨਾਂ ਦੀ ਵੈਲੀਉ ਦੂਜੇ ਦਿਨ ਘੱਟ ਤੋ ਲੈਂਦੀ ਹੋਗੀ
ਹਾਂਜੀ ਘੱਟ ਜਾਂਦੀ ਬਿਲਕੁਲ ਜੀ।
ਹਨਾ ਐਦੇ ਤੋਂ ਅੱਛਾ ਹੈਗਾ ਕਿ ਆਪਾਂ ਦੇਖੋ ਛੋਟੀ ਕੋਈ ਹੈਲਥ ਇੰਸ਼ੋਰੈਂਸ ਹੁੰਦੀ ਐ। ਕੋਈ ਪੋਲਿਸੀ ਲਾਈਫ ਇੰਸ਼ੋਰੈਂਸ ਹੁੰਦੀ ਹੈ ਆਪ ਆਪਣੀ ਹੋਰ ਵੀ ਐਫ ਡੀ ਸੇਵਿੰਗ ਅਕਾਊਂਟ ਕਈ ਤਰ੍ਹਾਂ ਦੇ ਅੱਜ-ਕੱਲ ਚੱਲੇ ਹੋਏ ਨੇ ਜਿਹੜੀ ਕੁੜੀਆਂ ਦੇ ਲਈ ਵੀ ਐਲ ਆਈ ਸੀ ਨੇ ਕਾਫੀ ਕੁਛ ਤਲਬ ਯੋਜਨਾ ਤਿਆਰ ਕੀਤੀ ਹੋਈ ਹੈ। ਤੋ ਆਪਾਂ ਉਹਦੇ ਵਿੱਚ ਵੀ ਪੈਸਾ ਪਾ ਸਕਦੇ ਨੇ ਤੇ ਉਹ ਵੀ ਇਨਵੈਸਟ ਹੈਗਾ।
ਹਾਂਜੀ ਉਹ ਵੀ ਇਨਵੈਸਟ ਬਿਲਕੁਲ ਕਈ ਵਾਰੀ ਜਿਸ ਤਰ੍ਹਾਂ ਲੇਡੀਜ਼ ਹੁੰਦੀਆਂ ਵਾ ਤੇ ਉਹ ਕਮੇਟੀਆਂ ਵਗੈਰਾ ਪਾ ਲੈਂਦੀਆਂ। ਥੋੜੇ-ਥੋੜੇ ਕਰਕੇ ਪੈਸੇ ਜੋੜਦੀਆਂ ਵਾ।
ਬਿਲਕੁਲ ਜੀ।
ਤੇ ਚਲੋ ਉਹ ਵੀ ਕਈ ਵਾਰ ਆਪਣੀ ਸੋਨੇ ਦੀ ਚੀਜ਼ ਬਣਾ ਲੈਂਦੀਆਂ ਵਾ।
ਹਾਂਜੀ, ਬਿਲਕੁਲ ਤੇ ਫਾਇਦਾ ਹੁੰਦਾ ਉਹਦੇ ਵਿੱਚ। ਬਿਲਕੁਲ ਜੀ ਬਿਲਕੁਲ ਤੋ ਏਦਾਂ ਦਾ ਹੀ ਕਰਨਾ ਚਾਹੀਦਾ ਸਾਨੂੰ।
ਹਾਂਜੀ ਮਹਿੰਗੇ ਕੱਪੜੇ ਪਾਵਾਂਗੇ। ਇੱਧਰ-ਉਧਰ ਪੈਸਾ ਫਾਲਤੂ ਖਰਚਾਂਗੇ ਉਹ ਤੇ ਕਿਸੇ ਕੰਮ ਨੀ ਆਉਂਦਾ।
ਬਿਲਕੁਲ ਜੀ ਬਿਲਕੁਲ।
ਜਿਹੜੀ ਸੇਵਿੰਗ ਅਸੀਂ ਕੀਤੀ ਹੁੰਦੀ ਹੈ ਨਾ ਕਦੇ ਵੀ ਸਾਨੂੰ ਲੋੜ ਪੈ ਜੇ ਰਾਤ-ਦਿਨ ਕਦੇ ਵੀ ਐਮਰਜੈਂਸੀ ਪੈਵੇ ਤੇ ਅਸੀਂ ਆਪਣਾ ਸੋਹਣਾ ਵੇਚ ਕੇ ਕਿ ਪੈਸੇ ਲਿਆ ਸਕਦੇ ਆ।
ਹਾਂਜੀ ਬਿਲਕੁਲ ਜੀ ਬਿਲਕੁਲ ਹੋਣਾ ਹੀ ਚਾਹੀਦਾ ਜੀ। ਇਹ ਤੋਂ ਹਾਂਜੀ ਦੇਖੋ ਇਹ ਚੀਜ਼ਾਂ ਕਰਨਾ ਨਾ ਲਾਈਫ ਇੰਸ਼ੋਰੈਂਸ ਲੈ ਲਓ ਹੈਲਥ ਪੋਲਿਸੀ ਇਹ ਵੀ ਇਨਵੈਸਟਮੈਂਟ ਹੀ ਹੁੰਦਾ ਸੀਗਾ।
ਹਾਂਜੀ।
ਇੱਕ ਤਰ੍ਹਾਂ ਦਾ ਇਨਵੈਸਟਮੈਂਟ ਹੀ ਐ ਆਪਾਂ ਪੈਸੇ ਤੋਂ ਪਾਉਂਦੇ ਹੀ ਹੈ, ਨਾ ਈ ਈ ਐਮ ਆਈ ਤੋਂ ਜਾਂਦੀ ਹੈਗੀ। ਨਾ ਉਹਨਾਂ ਦੀ ਵੀ, ਹਰ ਮਹੀਨੇ, ਬਟ ਏਦਾਂ ਹੁੰਦਾ ਕਿ ਜਦ ਵੀ ਸਾਡੇ ਕੋਈ ਔਖਾ ਵੇਲਾ ਹੁੰਦਾ ਹੈਗਾ ਤੋ ਕੰਮ ਆ ਜਾਂਦਾ ਹੈਗਾ ਪੈਸਾ ਜਿਹੜੇ ਬੱਚਿਆਂ ਦੀ ਪੜ੍ਹਾਈ ਹੋ ਗਈ ਜਦੋ ਵੱਡੇ ਹੋਣਗੇ ਬੱਚੇ ਪਲੱਸ ਟੂ ਦੇ ਬਾਅਦ ਕੋਈ ਕੋਰਸ ਕਰਨਾ ਹੋਊਗਾ ਬੱਚਿਆਂ ਨੇ ਦੇਖੋ ਕਿੰਨੀ-ਕਿੰਨੀ ਮਹਿੰਗੀ ਪੜ੍ਹਾਈ ਹੋ ਗਈ ਹੈ ਅੱਜ-ਕੱਲ ਤੋਂ ਓਦਾਂ ਤੇ ਆਪਾਂ ਦੇਖੋ ਕੋਈ ਇਨਵੈਸਟ ਕੀਤਾ ਹੋਏਗਾ ਟਾਈਮ ਤੇ ਤੇ ਆਪਾਂ ਦੇਖੋ ਉਹਨਾਂ ਤੇ ਫਿਰ ਅੱਛੀ ਚੰਗੀ ਪੜ੍ਹਾਈ ਵੀ ਉਹਨਾਂ ਕੋਲਜਾਂ ਚ ਚੰਗੇ ਕਾਲਜਾਂ ਚ ਉਹਨਾਂ ਨੂੰ ਭੇਜ ਸਕਦੇ ਹੈਗੇ।
ਹਾਂਜੀ ਬਿਲਕੁਲ ਜੀ।
ਹਨਾ ਅਬ ਦੇਖੋ ਤੁਸੀਂ ਸੁਣਿਆ ਹੋਵੇ ਦੇਖੋ ਪੰਜਾਬ ਵਿੱਚ ਵੀ ਕਿੰਨੇ ਬੰਦੇ ਦੇਖੋ ਬਾਹਰ ਜਾਂਦੇ ਨੇ। ਆਪਾਂ ਸੁਣਿਆ ਕਿ ਕਿੰਨੇ ਉਹ ਆਪਣੀ ਜ਼ਮੀਨ ਵੀ ਵੇਚ ਦਿੰਦੇ ਨੇ ਮੇਰੇ ਖਿਆਲ ਚ ਤਾਂ ਤਬ ਉਹ ਆਪਣੇ ਬੱਚਿਆਂ ਨੂੰ ਭਰ ਭੇਜਦੇ ਨੇ ਹਨਾ ਜੀ, ਤੋ ਆਪਾਂ ਅਗਰ ਇਸ ਤਰ੍ਹਾਂ ਦਾ ਕੋਈ ਡਰੀਮ ਹੈਗਾ ਬੱਚਿਆਂ ਦੇ ਤੋਂ ਸ਼ੁਰੂ ਤੇ ਹੀ ਨਾ ਆਪਾਂ ਸੇਵਿੰਗ, ਜ਼ਰੂਰ ਬੱਚੇ ਨੂੰ ਵੀ ਸਿਖਾਣੀ ਚਾਹੀਦੀ ਤੇ ਆਪਣੇ ਆਪ ਵੀ ਕਰਨੀ ਚਾਹੀਦੀ ਸਾਨੂੰ।
ਹਾਂਜੀ, ਬਿਲਕੁਲ ਜੀ ਪੈਸਾ ਤੇ ਬਹੁਤ ਚੰਗੀ ਗੱਲ ਹੈ ਪੈਸਾ ਬਚਾਉਣਾ ਫਾਲਤੂ ਖਰਚ ਨਹੀਂ ਕਰਨਾ ਚਾਹੀਦਾ, ਬਹੁਤ ਸਮਝਦਾਰੀ ਨਾਲ ਇਸ ਦੀ ਵਰਤੋ ਕਰਨੀ ਚਾਹੀਦੀ ਹੈ।
ਹਾਂਜੀ, ਮੈਂ ਕਈ ਲੇਡੀਜ਼ ਵੀ ਏਦਾਂ ਦੀ ਦੇਖੀਆ ਨਾ ਜੀ, ਉਹਨਾਂ ਦੀ ਅਲਮਾਰੀ ਸੂਟਾਂ ਨਾਲ ਭਰੀ ਹੋਊਗੀ, ਬਟ ਫੇਰ ਵੀ ਬਾਜ਼ਾਰ ਤੋਂ ਨਵੇਂ ਤੇ ਨਵੇਂ ਸੂਟ ਨਵੇਂ ਤੇ ਨਵੇਂ ਸੂਟ ਦੇਖੋ ਹਨਾ ਜੀ। ਉਹ ਭਰਜੂਗੀ-ਭਰਜੂਗੀ ਵੀ ਕੀ ਲੋੜ ਹੈਗੀ, ਇੱਕ ਸੂਟ ਦੇਖੋ ਕਈ ਵਾਰੀ ਪਾਇਆ ਜਾ ਸਕਦਾ ਹੈਗਾ।
ਹਾਂਜੀ।
ਫਾਲਤੂ ਦੀ ਉਹਨਾਂ ਦੀ
ਫਾਲਤੂ ਖਰਚ ਲੋਕੀ ਹਾਂਜੀ, ਵਿਖਾਵੇ ਤੇ ਬਸ ਦੁਨੀਆਂ ਨਿਰਭਰ ਹੋਈ ਹੈ ਨਾ ਵਿਖਾਵਾ ਲੋਕੀ ਜ਼ਿਆਦਾ, ਕਰਦੇ ਆ, ਕਿ ਸਾਡੇ ਕੋਲ ਆਹ ਹੈਗਾ, ਆਹ ਹੈਗਾ ਤੇ ਜੇਬ 'ਵਚ ਭਾਵੇਂ ਇੱਕ ਰੁਪਇਆ ਨਾ
ਇੱਕ ਰੁਪਈਆ ਵੀ ਨਾ ਹੋਵੇ ਜੇਬ ਚ ਫਲਾਣੇ ਦੇ ਕੋਲ ਗੱਡੀ ਹੈਗੀ ਮੈਂ ਵੀ ਲੈਣੀ ਹੈਗੀ ਸਕੂਟਰ ਹੈਗਾ, ਆਈਫ ਫੋਨ ਹੈਗਾ ਮੈਂ ਵੀ ਮਤਲਬ ਦੇਖਾ ਦੇਖੀ ਬਹੁਤ ਜ਼ਿਆਦਾ ਹੋਣ ਲੱਗ
ਦੇਖਾ ਦੇਖੀ ਬਹੁਤ ਕਰਦੇ ਬਿਲਕੁਲ ਜੀ, ਏਦਾਂ ਹੀ ਕਰਦੇ ਜਿਹੜੀ ਚੀਜ਼ ਦੀ ਨਹੀਂ ਵੀ ਲੋੜ ਉਹ ਵੀ ਕਿਸੇ ਵੱਲ ਵੇਖ ਕੇ ਤੇ ਆਪ ਖਰੀਦ ਲੈਣੀ, ਤੇ ਆਪ ਕਰਜ਼ਾ ਚੁੱਕ ਲੈਣਾ, ਉਹ ਸਗੋਂ ਜਿਆਦਾ ਟੈਨਸ਼ਨ ਵੱਧ ਜਾਂਦੀ ਐ।
ਉਹੀ ਨਾ ਦੇਖੋ ਅੱਜ-ਕੱਲ ਜਿਹੜੇ ਆਈਫੋਨ ਹੋ ਗਏ ਫੋਨ ਹੋ ਈ ਐਮ ਆਈ ਤੇ ਮਿਲਦੇ ਪਏ ਨੇ ਸਾਰੇ। ਤੇ ਹੈ ਤੋ ਕਰਦਾ ਈ ਨਾ ਜੀ।
ਹਾਂਜੀ ਉਹ ਕਰਜੇ ਬਿਲਕੁਲ ਫਿਰ ਉਹਦੀਆਂ ਕਿਸ਼ਤਾਂ ਲਾਉਦੇ ਰਹੋ ਟੈਸ਼ਨ ਦਿਮਾਗ ਤੇ ਵ ਵੱਖਰੀ ਤੇ ਬੱਚਿਆਂ ਤੋਂ ਕਿੱਥੋ ਹੋਣੀ ਆ।
ਹਾਂਜੀ ਬਿਲਕੁਲ ਜੀ ਆਪਾਂ ਨੂੰ ਸਿੰਪਲ ਜੀ ਜ਼ਿੰਦਗੀ ਜੀਣੀ ਚਾਹੀਦੀ ਸਾਨੂੰ ਹੁਣ ਦੇਖੋ ਸ਼ੋਸ਼ੇਬਾਜ਼ੀ ਕਰ ਕੇ ਤੇ ਕੋਈ ਫਾਇਦਾ ਨੀ ਹੁੰਦਾ ਬਟ ਜਿਹੜੇ ਆਪਣੇ ਫਿਊਚਰ ਲਈ ਪੈਸਾ ਬਹੁਤ ਜ਼ਰੂਰੀ ਹੈਗਾ।
ਹਾਂਜੀ-ਹਾਂਜੀ ਬਿਲਕੁਲ ਜੀ।
ਅੱਜ-ਕੱਲ ਜਿਹੜੇ ਬੱਚੇ ਹੈਗੇ ਬਜ਼ੁਰਗ ਹੋ ਜਾਂਦੇ ਨੇ ਲੋਕ ਕਿਤੇ ਬੱਚੇ ਬਾਹਰ ਚਲੇ ਜਾਂਦੇ ਨੇ ਬਜ਼ੁਰਗ ਇਕੱਲੇ ਹੁੰਦੇ ਨੇ ਘਰੇ ਹਨਾ ਜੀ। ਤੇ ਉਹਨਾਂ ਕੋਲ ਪੈਸਾ ਹੋਊਗਾ ਤੇ ਈ ਕੋਈ ਵੇਖੇਗਾ ਨਾ ਉਹਨਾਂ ਨੂੰ
ਹਾਂਜੀ ਬਿਲਕੁਲ ਜੀ, ਮੁਸ਼ਕਿਲ ਸਮਾਂ ਕੋਈ ਵੀ ਆ ਜੇ ਤੇ ਸਭ ਤੋਂ ਪਹਿਲਾਂ ਪੈਸਾ ਹੀ ਸਾਡਾ ਸਹਾਰਾ ਵਾ ਅਗਰ ਸਾਡੇ ਕੋਲ ਕੋਈ ਪੈਸਾ ਹੋਏਗਾ ਤੇ ਸਾਨੂੰ ਕੋਈ ਹੋਸਪਿਟਲ ਵੀ ਲੈ ਜਾਂਦਾ ਵਾ ਅਗਰ ਅਸੀਂ ਬਿਮਾਰ ਹੋਈਏ।
ਹਾਂਜੀ-ਹਾਂਜੀ।
ਹੈਨਾ ਜੀ ਅਗਰ ਪੈਸਾ ਹੀ ਨਾ ਜੇਬ 'ਚ ਹੋਵੇ ਤਾਂ ਕੋਈ ਪੁੱਛਦਾ ਵੀ ਨਹੀਂ ਜੀ।
ਹਾਂਜੀ।
ਹਨਾ ਜੀ। ਬੜਾ ਵਧੀਆ ਹੁੰਦਾ ਪੈਸਾ ਬਚਾਉਣਾ ਤੇ ਕਰਜ਼ਾ ਲੈ ਦੀ ਲੋੜ ਬੋਤ ਘੱਟ ਪੈਂਦੀ ਸਾਨੂੰ ਮਨ ਵੀ ਮਨ ਨੂੰ ਵੀ ਖੁਸ਼ੀ ਮਿਲਦੀ ਆ।
ਬਿਲਕੁੱਲ ਜੀ ਬਿਲਕੁੱਲ।
ਹਾਂਜੀ ਚਲੋ ਠੀਕ ਆ ਦੀਦੀ ਧੰਨਵਾਦ ਤੁਹਾਡਾ ਬੋਤ ਵਧੀਆ ਲੱਗਾ ਤੁਹਾਡੇ ਨਾ ਏ ਗੱਲ ਕਰਕੇ।
ਧੰਨਵਾਦ ਜੀ ਅੱਛਾ।